ਹਾਜੀ ਸਤਿ ਸ਼੍ਰੀ ਅਕਾਲ, ਭੈਣ ਜੀ, ਹਾਂਜੀ। ਹੋਰ ਕਿਵੇਂੳ।
ਵਧੀਆ ਤੁਸੀਂ ਦੱਸੋ।
ਬਸ ਅੱਸੀਂ ਵੀ ਵਧੀਆ।
ਹਾਂਜੀ, ਕੀ ਕਰਦੇ ਹੋ।
ਮੈਂ ਰੋਟੀ ਖਾਣ ਲੱਗਿਆ ਸੀ।
ਅੱਛਾ, ਚਲੋ ਵਧੀਆ ਹੁਣ ਖਾਣ ਲੱਗੇ ਹੋ।
ਨਹੀਂ, ਮੈਨੂੰ ਫਿਰ ਭੁੱਖ ਲੱਗੀ ਸੀ।
ਅੱਛਾ। ਅੱਛਾ।
ਹਾਂਜੀ, ਮੈਂ ਹੁਣੇ ਖਾਧੀ ਸੀ ਇੱਕ ਡੇਢ ਘੰਟਾ ਪਹਿਲੇ।
ਅੱਛਾ, ਅੱਛਾ।
ਫਿਰ ਮੈਨੂੰ ਭੁੱਖ ਲੱਗੀ ਮੈਂ ਫਿਰ ਖਾਣ ਲੱਗਿਆ।
ਹਾਂਜੀ।
ਮੈਨੂੰ ਭੁੱਖ ਬਹੁਤ ਲੱਗਦੀ ਹੈ ਭੈਣਜੀ।
ਮੈਨੂੰ ਵੀ ਭੁੱਖ ਬਹੁਤ ਲੱਗਦੀ ਹੈ ਅਸੀਂ ਦੋਵਾਂ ਭੈਣ ਭਰਾਵਾਂ।
ਹਾਂਜੀ, ਹਾਂਜੀ।
ਹਲੇੇ ਮੈਂ ਰੋਟੀ ਖਾ ਕੇ ਫਿਰ ਦੁਬਾਰਾ ਕੁਲਫੀ ਖਾਵਾਂਗਾ।
ਹਾਂਜੀ।
ਬਸ ਭੁੱਖ ਦਾ ਇਲਾਜ ਨਹੀਂ ਹੈਗਾ ਭੈਣ ਜੀ ਭੁੱਖ ਤਾਂ ਇਹੀ ਹੈ ਕਿ ਖਾਣਾ ਹੀ ਪੈਂਦਾ ਫਿਰ।
ਭੁਖ ਦਾ ਇਲਾਜ ਹੀ ਖਾਣਾ ਹੈ।
ਹਾਂਜੀ, ਹਾਂਜੀ ਬਿਲਕੁਲ ਇਹਦੇ ਤੋਂ ਬਗੈਰ ਰਿਹਾ ਵੀ ਨਹੀਂ ਜਾਂਦਾ ਫਿਰ।
ਘਰ ਰਹਿੰਦੇ, ਰਹਿੰਦੇ ਨਾ ਜਿਵੇਂ ਵਿਹਲੇ ਰਹਿੰਦੇ ਆ ਤਾਂ ਹੋਰ ਭੁੱਖ ਲੱਗਦੀ ਹੈ ਜਿਵੇਂ ਕੰਮ ਕਰਦੇ ਹਾਂ ਤਾਂ ਭੁੱਖ ਵੀ ਨੀ ਲੱਗਦੀ।
ਹਾਂਜੀ, ਹਾਂਜੀ ਇਹ ਤੇ ਹੈ। ਹੂੰ, ਹੋਰ ਸੁਣਾਓ ਤੁਸੀਂ?
ਬਸ ਕੀ ਸੁਣਾਵਾਂ ਭਾਈ।
ਬਸ ਕੁਛ ਵੀ ਸੁਣਾ ਦੋ ਸਕੂਲ ਦੀ ਲਾਈਫ ਬਾਰੇ ਦੱਸੋ ਤੁਸੀਂ ਆਪਣੀ।
ਬਹੁਤ ਵਧੀਆ ਰਹੀ ਹੈ ਮੈਂ ਨਾਈਨਥ ਚੋ ਆਪਣੇ ਸਕੂਲ ਦੇ ਵਿੱਚ ਮਤਲਬ ਕਿ ਇੰਟਰਸਟ ਲੈਣ ਲੱਗੀ ਸੀ। ਤੇ ਫਿਰ ਨਾਈਨਥ ਤੋਂ ਪਲੱਸ ਟੂ ਕਿਵੇਂ ਹੋ ਗਈ ਮੈਨੂੰ ਖੁਦ ਵੀ ਪਤਾ ਨੀ ਲੱਗਿਆ।
ਹਾਂਜੀ, ਹਾਂਜੀ ਸੇਮ ਹੈਗਾ।
ਹੂੰ।
ਤੁਹਾਨੂੰ ਮੇਰੀ ਆਵਾਜ਼ ਆ ਰਹੀ ਏ।
ਹਾਂਜੀ, ਬਸ ਥੋੜ੍ਹੀ ਕੱਟ, ਕੱਟ ਕੇ ਆ ਰਹੀ ਸੀ ਪਹਿਲਾਂ।
ਹੂੰ।
ਹੁਣ ਠੀਕ ਆ ਰਹੀ ਆਵਾਜ਼ ਤੁਹਾਡੀ।
ਹੁਣ ਠੀਕ।
ਹੋਰ ਦੱਸੋ ਤੁਸੀਂ ਹੋਰ ਕੀ ਕਰ ਰਹੇ ਸੀ ਤੁਸੀਂ ਹੁਣ?
ਚਾਰ ਵਜਨਗੇ ਤੇ ਮੈਂ ਭਾਂਡੇ ਵਗੈਰਾ ਧੋਵਾਂਗੀ ਫੇਰ ਝਾੜੂ ਕੱਢਾਂਗੀ।
ਝਾੜੂ ਕੱਢ ਦਿਓ ਜਾਂ ਮਾਰ ਦਿਓ ਝਾੜੂ।
ਕੱਢਦੇ ਵੀ ਆ ਮਾਰਦੇ ਵੀ ਆ ਜੋ ਵੀ ਤੁਸੀਂ ਲਾ ਲਓ।
ਹਾਂਜੀ, ਹਾਂਜੀ।
ਝਾੜੂ ਮਾਰਨੀ ਤਾਂ ਫੇਰ ਉਹਦੀ ਨਾ ਜਿਵੇਂ ਅਸੀਂ ਕਿਵੇਂਨੂੰ ਕਹਿੰਦੇ ਹਾਂ ਝਾੜੂ ਮਾਰ ਰਿਹਾ ਤੋ ਅ ਬੰਦਾ ਕਹਿੰਦਾ ਝਾੜੂ ਮਾਰ ਰਿਹਾ ਕਿ ਕਿਹਨੂੰ ਮਾਰ ਰਹੇ ਹੋ ਫਿਰ ਅਸੀਂ ਐਵੇਂ ਬੋਲਦੇ ਕਿ ਝਾੜੂ ਕੱਢ ਰਹੇ ਹਾਂ
ਅੱਛਾ ਅੱਛਾ ਅੱਛਾ ਅੱਛਾ ਚਲੋ ਵਧੀਆ ਗੱਲ ਮੈਂ ਸੋਚਿਆ ਸੀੜੀਆਂ ਤੇ ਨੀਚਾ ਰੱਖਿਆ ਹੋਣਾ ਉੱਥੋਂ ਕੱਢ ਰਿਓ ਤੁਸੀਂ
ਨਹੀਂ ਨਹੀਂ
ਅੱਛਾ ਅੱਛਾ ਚਲੋ ਵਧੀਆ ਗਲ ਹੈ ਦੋ ਟਾਈਮ ਝਾੜੂ ਲਗਾਦੇ ਹੋ ਤੁਸੀਂ
ਸਾਡੇ ਤਿੰਨ ਟਾਈਮ ਸਵੇਰ ਉੱਠਦੇ ਹੀ ਝਾੜੂ ਨਿਕਾਲਦੇ ਆ ਫਿਰ ਚਾਏ ਪੀਂਦੇ ਹਾਂ ਫਿਰ ਜਿਵੇਂ ਚਾਏ ਪੀ ਕੇ ਸਾਰਾ ਕੰਮ ਨਿਪਟਾ ਕੇ ਫਿਰ ਮਤਲਬ ਕਿ ਝਾੜੂ ਕੱਢ ਕੇ ਫਿਰ ਪੋਚਾ ਲਗਾਉਂਦੇ ਹਾਂ ਫਿਰ ਸ਼ਾਮ ਨੂੰ ਇੱਕ ਵਾਰੀ ਸਾਡੇ ਘਰ ਸਾਡੇ ਘਰ ਜ਼ਰੂਰ ਲੱਗਦੀ ਹੈ
ਬਹੁਤ ਵਧੀਆ ਭੈਣ ਜੀ ਤੁਸੀਂ ਤਾਂ ਬਹੁਤ ਸਫ਼ਾਈ ਰੱਖਦੇ ਹੋ ਫਿਰ
ਰੂਲਸ ਚੱਲਦੇ ਪਏ ਆ ਨਾ ਮਤਲਬ ਪੁਰਾਣੇ ਜਮਾਨੇ ਤੋਂ ਉਸ ਕਰਕੇ
ਹਾਂਜੀ-ਹਾਂਜੀ, ਨਹੀਂ-ਨਹੀਂ ਵਧੀਆ।
ਮੈਨੂੰ ਹੁਣ ਵੀ ਮੇਰੀ ਮੰਮੀ ਦੇ ਘਰ ਐਵੇਂ ਹੀ ਹੁੰਦਾ ਸੀ ਤਾਂ ਹੁਣ ਐਵੇਂ ਹੀ ਹੁੰਦਾ ਜਿਵੇਂ ਮੈਂ ਕਿਸੇ ਦੇ ਘਰ ਜਾਵਾਂਗੀ। ਤੇ ਮੈਂ ਉਹਦੇ ਘਰ ਵੀ ਐਵੇਂ ਈ ਕਰਾਂਗੀ।
ਹੁਣ ਤੇ ਮੈਂ ਵੀ ਤਿੰਨ ਟਾਈਮ ਲਗਾਵਾਂਗਾ, ਤਾਂ ਅਸੀਂ ਪਹਿਲਾਂ ਅਸੀਂ ਸਵੇਰੇ- ਸ਼ਾਮ ਲਗਾਦੇ ਨੇ ਬਸ।
ਹਾਂਜੀ ਬਸ ਉਹੀ ਗੱਲ ਏ ਨਾ ਸਵੇਰੇ ਉੱਠਦੇ ਕਹਿੰਦੇ ਆ ਨਾ ਝਾੜੂ ਪਹਿਲੇ ਲਗਾਣੀ ਚਾਹੀਦੀ ਫੇਰ ਹੀ ਕੁੱਝ ਖਾਣਾ ਚਾਹੀਦਾ। ਇਸ ਕਰਕੇ, ਚ ਫੇਰ ਅੱਜ ਦੇ ਬੰਦੇ ਤਾ ਮਨ ਤੇ ਨਾ ਪੁਰਾਣੇ ਬੰਦੇ ਦਾ ਮੰਨਦ, ਮੈਂ ਵੀ ਨੀ ਮੰਨਦੀ ਤਾਂ ਮੇਰੀ ਮੰਮੀ ਮੰਨਦੇ ਆ ਇਸ ਕਰਕੇ।
ਹਾਂਜੀ-ਹਾਂਜੀ ਇਹ ਤੇ ਹੈ।
ਹਾਂਜੀ
ਹੋਰ ਦੱਸੋ ਤੁਸੀਂ
ਤੁਹਾਨੂੰ ਵੇਖ ਕੇ ਮੈਨੂੰ ਵੀ ਤੁਹਾਨੂੰ ਵੇਖ ਕੇ ਮੈਨੂੰ ਵੀ ਭੁੱਖ ਲੱਗੀ, ਹੁਣ ਮੈਂ ਵੀ ਦਾਲ-ਚਾਵਲ ਖਾਵਾਂਗੀ।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
ਅੱਛਾ।
ਮੂੱਰਗੀ ਖਾਓ ਐਸ ਕਰੋ। ਜਿੰਨਾ ਘਰ ਬੈਠੇ ਅਸੀਂ ਕੁਛ ਟਾਈਮ ਤੇ ਪਾਸ ਕਰਨਾ ਹੀ ਐ।
ਮੇਰਾ ਤਾਂ ਜ਼ਿਆਦਾਤਰ ਖਾਣ ਦਾ ਹੀ ਟਾਈਮ ਪਾਸ ਹੁੰਦਾ ਹੋਰ ਤਾਂ ਕੋਈ ਟਾਈਮ ਪਾਸ ਦੀ ਚੀਜ਼ ਹੈਣੀ।
ਹਾਂਜੀ-ਹਾਂਜੀ ਬਸ ਕੀ ਕਰ ਸਕਣੇ ਹਾਂ, ਹੁਣ ਮੌਸਮ ਕਿੱਦਾਂ ਹੋ ਰਿਆ ਭੈਣਜੀ ਉੱਥੇ ਤਾਡੇ।
ਚੱਲਦੀ ਆਪ ਲੇਕਿਨ ਹਲਕੀ ਹੈ। ਓਧਰ ਜਿਹਾ ਨੀ ਜਿਵੇਂ ਜਿਆਦਾ ਹੀ ਧੂਪ ਹੁੰਦੀ ਹੈ ਨਾ ਮੇਰੇ ਹ ਸਾਡੇ ਇੱਥੇ ਵੀ ਹੋਇਆ ਸੀ ਹਲਕਾ- ਹਲਕਾ ਫੇਰ ਉਹੀ ਤੁਪ
ਨਹੀਂ ਹੁਣ ਤੁਸੀਂ ਬਾਹਰ ਨਿਕਲ ਕੇ ਦੇਖੋ ਇੱਥੇ ਬੱਦਲ ਹੋ ਗਐ।
ਨਹੀਂ-ਨਹੀਂ ਸਾਡੇ ਧੁੱਪ ਨੀਕਲ ਗਈ ਹੈ। ਮੈਂ ਕਿਹਾ ਇੱਥੇ ਤੇ ਧੁੱਪ ਨਿਕਲਦੀ ਸਾਡੀ ਰਸੋਈ ਤੋਂ ਦਿਖਦਾ ਹੈ ਨਾ ਸਾਰਾ ਕੁਛ ਬਾਹਰ ਦਾ।??
ਹਾਂਜੀ-ਹਾਂਜੀ
ਇਸ ਕਰਕੇ
ਮੈਂ ਤੇ ਬਸ ਹੁਣ ਮਤਲਬ ਛੱਤ ਤੇ ਆਇਆ ਵਾ ਥੋੜਾ ਟੈਲਣ। ਰੋਟੀ ਖਾ ਲਈ ਸੀ ਮੈਂ, ਮੈਂ ਕਿਹਾ ਚਲੋ ਰੋਟੀ ਥੋੜ੍ਹੀ ਹਜ਼ਮ ਵੀ ਹੋ ਜੇਏਗੀ ਡਾਇਜਸਟ ਵੀ ਹੋ ਜੇਏਗੀ।
ਅੱਛਾ ਤੂਪ ਨੀ ਹੈ ਨਾ ਉੱਥੇ ਇਸ ਕਰਕੇ।
ਨਹੀਂ-ਨਹੀਂ ਏਥੇ ਧੁੱਪ ਨਹੀਂ ਹੈਗੀੁ ਹੂਨ ਤੇ ਬੱਦਲ ਹੋ ਗਿਆ ਇੱਥੇ। ਵਧੀਆ ਮੌਸਮ ਹੋ ਗਿਆ ਹਾਂਜੀ। ਵੈਸੇ ਠੀਕ ਹੈ ਵਧੀਆ ਮੌਸਮ ਚ ਜੀਜਾ ਲੱਗਦੈ।
ਹਾਂਜੀ-ਹਾਂਜੀ
ਹੂੰ ਹੋਰ ਦੱਸੋ ਭੈਣ ਜੀ ਤੁਸੀਂ।
ਹਮ ਹ ਹਮ ਹਮ
ਕੀ ਕਹਿ ਰੇ ਓ
ਮੈਂ ਕਿਹਾ ਕੁਛ ਨੀ ਕੀ ਕਹਿਣਾ
ਹਾਂਜੀ ਹਾਂਜੀ
ਹਾਂਜੀ
ਹੋਰ
ਘਰ ਸਾਰੇ ਠੀਕ ਨੇ
ਹਾਂਜੀ ਸਭ ਵਧੀਆ ਨੇ
ਵਧੀਆ ਈ ਹੋਣ ਚਾਈਦੇ
ਹਾਂਜੀ ਹਾਂਜੀ ਬਸ ਸਾਰੇ ਆਏ ਸੀ ਦੁਪਹਿਰੇ ਆਏ ਸੀ ਰੋਟੀ ਖਾ ਕੇ ਤੁਰ ਗੇ ਸੀ
ਹੂੰ ਹੂੰ ਰੋਟੀ ਤਾਂ ਖਾਣੀ ਐ ਏਸ ਦੇ ਬਿਨਾਂ ਤਾਂ ਸ਼ਰੀਰ ਬੰਦੇ ਦਾ ਚੱਲਦਾ ਈ ਨੀ
ਹਾਂਜੀ ਬਸ ਸਈ ਏ ਬਸ ਕਮਾ ਕਿਸ ਵਾਸਤੇ ਰੇ ਨੇ ਇਸੇ ਵਾਸਤੇ ਤੇ ਹੈਂ
ਲੋਕਾਂ ਦਾ ਸਰੀਰ ਨੀ ਚੱਲਦਾ ਰੋਟੀ ਖਾਣ ਤੋਂ ਬਿਨਾਂ ਮੇਰਾ ਦਿਮਾਗ ਨੀ ਚੱਲਦਾ ਮੇਰਾ ਉਠਾ
ਨਹੀਂ ਨਹੀਂ ਭੈਣ ਜੀ ਸਰੀਰ ਵੀ ਨਹੀਂ ਚੱਲਦਾ ਤੇ ਦਿਮਾਗ ਵੀ ਨਹੀਂ ਚੱਲਦਾ ਦੋਨੋ ਹੀ ਨਹੀਂ ਚੱਲਦੇ ਹੈਗੇ
ਸਈ ਗੱਲ ਐ ਪਰ ਦਿਮਾਗ ਜਿਆਦਾ ਜ਼ਰੂਰੀ ਐ ਨਾ ਐਸ ਕਰਕੇ
ਹਾਂਜੀ ਦਿਮਾਗ ਨਹੀਂ ਚੱਲੂਗਾ ਤੇ ਨਾਲੇ ਸਰੀਰ ਵੀ ਨਹੀਂ ਚੱਲੂਗਾ ਫਿਰ
ਸਈ ਗੱਲ ਐ
ਹਾਂਜੀ ਅਸੀਂ ਪਾਣੀ ਤੇ ਡਿੱਗ ਜਾਗੇ ਅਗਰ ਦਿਮਾਗ ਨਹੀਂ ਚੱਲੂਗਾ ਤਾਂ ਹਾਂਜੀ ਹੋਰ ਦੱਸੋ ਭੈਣ ਜੀ
ਹਾਂਜੀ
ਬਰਤਨ ਮਾਂਜਦੇ ਤੁਸੀਂ
ਨਹੀਂ ਭਰਾ ਮੈਂ ਰੋਟੀ ਖਾ ਰੀ ਆਂ ਹੁਣ ਦੁਬਾਰਾ
ਅੱਛਾ ਅੱਛਾ
ਦਾਲ ਚਾਵਲ
ਅੱਛਾ ਅੱਛਾ ਤੇ ਤਾਂ ਤੁਹਾਨੂੰ ਵੀ ਭੁੱਖ ਲੱਗੀ
ਇੱਕ ਮਿੰਟ ਮੈਂ ਅਵਾਜ ਨੀ ਆਂਦੀ ਕਰਦੀ ਹਾਂਜੀ
ਅੱਛਾ
ਹੁਣ ਆਈਏ
ਹੋਰ
ਹੋਰ ਬਸ
ਹ
ਕੀ ਕਰਨਾ ਵੇਹਲ਼ੇ ਬੈਠੇ ਆ
ਅਤੇ ਸਾਡੀ ਛੱਤ 'ਤੇ ਠੰਡੀ ਹਵਾ ਲੱਗ ਰੀ ਐ ਕਿਉਂਕਿ ਸਾਡੇ
ਤੁਹਾਡੇ ਉੱਥੇ ਆ ਗਈ ਐ ਥੋੜਾ ਮੀਂਹ ਪੈ ਜਾਵੇ ਤਾਂ ਇੱਥੇ ਵੀ ਪੈ ਜਾਵੇਗਾ ਥੋੜਾ
ਹੋਰ ਕੀ ਮੈਂ ਤੇ ਕਦੋਂ ਦਾ ਵੇਟ ਕਰ ਰਿਹਾ ਕਿ ਮੈਂ ਕਿਹਾ ਮੀਂਹ ਆਏਗਾ ਮੀਂਹ ਆਏਗਾ ਮੈਂ ਨਾਵਾਂ
ਹਾਂਜੀ!
ਹੂੰ!
ਦੇਖੋ ਕਦੋਂ ਆਏਗਾ ਮੀਂਹ।
ਅਜੇਗਾ
ਫਿਰ ਸਾਡੇ ਤਾਂ ਇੱਥੇ ਠੰਡੀ ਹਵਾ ਲੱਗਦੀ ਐ ਕਿਉਂਕਿ ਇੱਥੇ ਸਾਡੇ ਘਰ ਦੇ ਪਿੱਛੇ ਈ ਨਾ। ਰੁੱਖ ਹੈਗਾ ਇੱਥੇ ਇੱਕ ਵੱਡਾ ਨਿੰਮ ਦਾ ਰੁੱਖ ਹੈਗਾ।
ਅੱਛਾ! ਅੱਛਾ!
ਹਾਂਜੀ! ਵਧੀਆ ਹਵਾ ਲੱਗਦੀ।
ਵਪਿਅ ਕਿਆ ਫੇਰ ਤਾਂ।
ਹਾਂਜੀ ਵ
ਹਾਂਜੀ!
ਵਧੀਆ ਕ ਚੰਗੀ ਹਵਾ ਲੱਗਦੀ ਹੋਣੀ।
ਹਾਂਜੀ!
ਹੂੰ-ਹੂੰ ਹੋਰ ਦੱਸੋ ਭੈਣ ਜੀ ਤੁਸੀਂ।
ਹਾਂਜੀ ਸੁਣਾ ਰਹੀ ਹਾਂ।
ਤੁਸੀਂ ਵੀ ਸੁਣਾਓ ਕੋਈ ਗੱਲਬਾਤ।
ਕਿ ਸੁਣਾਵਾ।
ਕੀ ਕਰ ਰਹੇ ਨੇ ਤੁਹਾਡੇ ਗੁਵਾਂਢੀ ਕੀ ਕਰ ਰਹੇ ਨੇ ਤੁਹਾਡੇ?
ਗੁਆਂਢੀ ਸਾਰੇ ਸੌਗੇ ਨੇ।
ਸੌ ਰਹੇ ਨੇ।
ਹਾਂਜੀ! ਕਿਉਂਕਿ ਹਲੇ ਤਾਂ ਕੋਈ ਨਿਕਲਦਾ ਨਹੀਂ ਪਆ। ਘਰ ਤੋਂ ਬਾਹਰ ਨਿਕਲ ਕੇ ਗਏ ਸਾਨੂੰ ਕੋਈ ਗਲ਼ੀ ਚੋਂ ਨਹੀਂ ਨਿਕਲਦਾ। ਫੇਰ ਪੰਜ ਛੇ ਵਜੇ ਐਸੇ ਹੋ ਜਾਂਦਾ ਗਲ਼ੀ ਚ। ਕਿ ਸਾਰੇ ਜਿਵੇਂ ਘਰ ਦੇ ਵਿੱਚ ਹੁੰਦੇ ਹੀ ਨੀ ਸਾਰੇ ਬਾਹਰ ਹੀ ਰਹਿੰਦੇ ਨੇ।
ਹਾਂਜੀ-ਹਾਂਜੀ, ਇਹ ਤਾਂ ਹੈ ਇਹ ਤਾਂ ਹੈ।
ਹਾਂਜੀ!
ਸਹੀ ਗੱਲ ਏ। ਬਸ ਘਰ ਚੋਂ ਬਾਹਰ ਵੀ ਕੀ ਕਰਨਾ ਨਿਕਲ ਇਨੀਂ ਗਰਮੀ ਚ।
ਹਾਂਜੀ!
ਹੂੰ! ਔ ਇੱਥੇ ਤਾਂ ਬਹੁਤ ਠੰਡੀ ਹਵਾ ਲੱਗ ਰਈ ਏ।
ਵਧੀਆ ਨਾ-ਨਾ ਬਿਲਕੁਲ ਵੀ ਨੀ ਧੁੱਪ ਨਿਕਲ ਰਹੀ ਏ।
ਨਹੀਂ ਇੱਥੇ ਤਾਂ ਨੀ ਨਿਕਲਦੀ ਸਾਡੇ ਇੱਥੇ ਤੇ।
ਸਾਡੇ ਬਸ ਐਵੇਂ ਹੈ ਥੋੜ੍ਹਾ ਜਿਹਾ ਥੋੜ੍ਹੀ ਜਿਹੀ ਧੁੱਪ ਘੱਟ ਹੈ।
ਹਾਂ-ਹਾਂ ਇਹ ਤੇ ਹੈ ਨਹੀਂ ਇੱਥੇ ਤਾਂ ਬਿਲਕੁਲ ਵੀ ਨਹੀਂ ਹੈਗੀ ਧੁੱਪ ਬਿਲਕੁਲ ਵੀ। ਹੂੰ! ਇੱਥੇ ਤਾਂ ਹਵਾ ਚੱਲ ਰਹੀ ਹੈ ਤੁਹਾਨੂੰ ਆਵਾਜ਼ ਆ ਰਹੀ ਹੋਣੀ ਥੋੜ੍ਹੀ- ਥੋੜ੍ਹੀ।
ਅੱਛਾ-ਅੱਛਾ!
ਹੈਂ?
ਹਾਂਜੀ ਆ ਰਹੀ ਹੈ।
ਹੂੰ। ਹੋਰ ਦੱਸੋ ਭੈਣ ਜੀ ਤੁਸੀਂ?
ਮੈਂ ਕੁਛ ਖਾ ਰਹੀ।
ਤੇ ਅਸੀਂ ਸੋਚ ਰਹੇ ਹਾਂ ਕਿਤੇ ਜਾਵਾਂਗੇ।
ਕਿੱਥੇ ਜਾਵਾਂਗਾ ਕਹਿੰਦੇ ਇਤਨੀ ਗਰਮੀ ਹੈ ਕਿੱਥੇ ਜਾਵਾਂ।
ਹੂੰ! ਇਹ ਤੇ ਹੈ ਪਰ ਜਾਣਾ ਵੀ ਪੈਣਾ ਹੈ ਕੰਮ ਦੇ ਵਾਸਤੇ ਹਨਾ। ਕੰਮ ਤੇ ਕਰਨੇ ਹੀ ਨੇ।
ਕੰਮ ਤਾਂ ਕਰਨਾ ਹੀ ਹੈ ਪਰ ਕੰਮ ਕੰਮ ਕਾਮ ਦੇ ਹਿਸਾਬ ਨਾਲ ਹੈ। ਪਰ ਘੁੰਮਣਾ- ਘੁੰਮਣੇ ਦੇ ਹਿਸਾਬ ਨਾਲ ਏ। ਕਿਉਂਕਿ ਅਸੀਂ ਕਿਤੇ ਘੁੰਮਣ ਜਾਵਾਂਗੇ, ਤਾਂ ਘਰ ਦੇ ਕੰਮ ਵੀ ਛੁੱਟ ਗਾ ਨਾ। ਫੇਰ, ਉਹੀ ਪੈਸੇ ਜੇੜੇ ਘੁੰਮਣ ਤੇ ਲੱਗੇਗੇ, ਉਸ ਤੋਂ ਵੀ ਜਿਆਦਾ ਕੰਮ ਛੁੱਟਣ ਤੇ ਲੱਗ ਜਾਂਦੇ ਨੇ, ਅਜ-ਕਲ
ਹਾਂਜੀ-ਹਾਂਜੀ, ਇਹ ਤਾਂ ਹੈ, ਇਹ ਤਾਂ ਹੈ। ਭੈਣਜੀ, ਮੈਨੂੰ ਪਿਛੇ ਕਿਸੇ ਦਾ ਕੋਲ ਆ ਰਿਹਾ ਕਿ ਮੈਂ ਤੁਹਾਨੂੰ
ਹਾਂਜੀ, ਠੀਕ ਆ, ਭਰਾ ਮੈਂ ਕਰਦੀ ਹਾਂ।
ਹਾਂਜੀ, ਠੀਕ ਹੈ ਭੈਣ ਜੀ, ਸਤਿ ਸ਼੍ਰੀ ਅਕਾਲ।